ਹੈਲੋ
ਠੀਕ ਹੋ
ਹਾਂਜੀ ਸਤਿ ਸ੍ਰੀ ਅਕਾਲ, ਕਿਵੇਂ ਹੋ ਤੁਸੀਂ?
ਵਧੀਆ ਜੀ ਤੁਸੀਂ ਦੱਸੋ
ਵਦੀਆਂ, ਕਰੇ ਸਭ ਠੀਕ ਨੇ?
ਹਾਂਜੀ ਠੀਕ ਨੇ, ਤੁਸੀਂ ਦੱਸੋ ਠੀਕ ਹੈ ਸਭ?
ਹਾਂਜੀ, ਕੀ ਕਰ ਰਹੇ ਸੀ ਤੁਸੀਂ
ਅਸੀਂ ਸ਼ਾਮ ਦੀ ਚਾਹ ਪੀ ਰਹੇ ਆ
ਕੁਛ ਨਹੀ ਖਾ ਰਹੇ
ਨਾਲ ਫਿਲਹਾਲ ਤਾਂ ਕੁਛ ਨ ਖਾ ਰਹੇ
ਅੱਛਾ-ਅੱਛਾ।
ਤੁਸੀ ਦਸੋ
ਹੁਣੇ ਤਾਂ ਕੁੱਝ ਨਹੀਂ, ਬਸ ਟੀਵੀ ਦੇਖ ਰੀ ਸੀਗੀ ਮੂਵੀ
ਅੱਛਾ ਕਿਹੜੀ ਮੂਵੀ ਦੇਖਦੇਂ ਸੀ
ਯਾਰ ਨਾਮ ਤਾਂ ਨਹੀਂ ਪਤਾ, ਲਾਈਵ ਆ ਰਹੀ ਸੀ ਮੈਂ ਜਦ ਤੱਕ ਨਾਮ ਦੇਖਣ ਲੱਗੀ ਤਦ ਤੱਕ ਤੁਹਾਡਾ ਮੈਸੇਜ ਆ ਗਿਆ ਤੇ ਮੈਂ ਨੇਮ ਦੇਖਿਆ ਖਯਾ ਹੀ ਨਹੀਂ
ਅੱਛਾ ਜੀ
ਹਾਂਜੀ, ਕੋਮੇਡੀ ਮੂਵੀ ਹੈ, ਨਹੀਂ ਨਹੀਂ ਕੋਈ ਐਸੀ ਗੱਲ ਨਹੀ ਡਿਸਟਰਬ ਵਾਲੀ। ਅਸ ਤਾ ਦੇਖਦੇ ਹੀ ਰਹਿ ਹਦੇ ਹ ਵੈਸੇ ਵੀ ਐਵੇਂ ਮਤਲਬ ਅੱਜ ਤੇ ਲਾਈਫ ਹੀ ਇਹੋ ਗਈ ਹੈ। ਮੂਵੀ, ਫੋਨ ਫੋਨ, ਮੂਵੀ।
ਸਹੀ ਗੱਲ ਆ, ਤੁਸੀਂ ਚਲੋ, ਮੈਨੂੰ ਇਹ ਦੱਸੋ ਚਾਹ ਜ਼ਿਆਦਾ ਪਸੰਦ ਕਰਦੇ ਹੋ ਜਾਂ ਕੌਫੀ।
ਮੈਂ ਵੈਸੇ ਮੈਨੂੰ ਚਾਹ ਕੌਫੀ ਦੋਵੇਂ ਇੰਨੇ ਪਸੰਦ ਨਹੀਂ ਨੇ ਮੈਨੂੰ ਕੋਲਡ ਕੌਫੀ ਜ਼ਿਆਦਾ ਪਸੰਦ ਹੈ। ਮੇਰੀ ਸਿਸਟਰ ਬਹੁਤ ਵਧੀਆ ਕੋਲਡ ਕੌਫੀ ਬਣਾਦੀ ਹੈ।
ਠੀਕ ਆ, ਮੈਨੂੰ ਸਾਰੀਆਂ ਹੀ ਮੈਨੂੰ ਕੋਲਡ ਕੌਫੀ ਵੀ ਪਸੰਦ ਆ ਦੂ ਰੋਟੀ ਵੀ, ਚਾਹ ਵੀ, ਜੋ ਮਰਜੀ ਜਿਹੜੇ ਮਰਜ਼ੀ ਟਾਈਮ ਦੇ ਦੋ ਮੈਨੂੰ।
ਕੌਫੀ ਵਗੈਰਾ, ਇਹ ਸਭ ਨਹੀਂ
ਹਾਂ ਹਾਂ ਸਹੀ ਗੱਲ ਆ ਮੈਂ ਵੀ ਇਹ ਸੋਚਦੀ ਵੀ ਪੀ ਕਿੱਦਾਂ ਲੈ ਹੁੰਦੇ ਆ।
ਅਰੇ! ਮੈਂ ਤੁਹਾਨ ਬਹੁਤ ਮਜ਼ੇਦਾਰ ਗੱਲ ਦੱਸਦੀ ਹਾਂ, ਅਲੇ! ਕੁੱਝ ਦਿਨਾਂ ਪਹਿਲਾਂ ਹੋਇਆ ਸੀ, ਕਿ ਸਾਡੇ ਫਰੈਂਡ ਦਾ ਇੱਕ ਬਰਥ ਕਿਡੇ ਸੀ। ਤੇ ਅਸੀਂ ਆਪਾਂ ਸੋਚਿਆ ਕਿ ਚਲੋ,